ਹੈਲੋ
ਹਾਂਜੀ, ਸਤਿ ਸ਼੍ਰੀ ਕਾਲ ਭੈੰਜੀ
ਸਸ ਸ੍ਰੀ ਕਾਲ ਭੈਣਜੀ -ਸਸ ਸ੍ਰੀ ਕਾਲ, ਕੀ ਹਾਲ ਚਾਲ ਨੇ-?
ਵਧੀਆ ਜੀ, ਤੁਸੀਂ ਸੁਨਾਓ ਹੋਰ ਕੀ ਕਰ ਰਏ ਸੀਗੇ?
ਮੈਂ ਵੀ ਵਧੀਆ ਬਸ ਬੈਠੀ ਸੀ, ਆਪਨਾ ਸ਼ਾਮੀ ਚਾਹ -ਚੂ ਪੀਤੀ ਏ ਹੁਨ ਆਪਨਾ ਬੈਠੇ ਸੀ, ਅੱਜ
ਤੁਸੀਂ ਦੱਸੋ ਭੈਂਜੀ
ਵਧੀਆ ਅਸੀ ਸਭ ਠੀਕ -ਠਾਕ ਆਂ, ਹੋਰ ਮੌਸਮ ਕਿੱਦਾਂ ਤੁਆਡੇ ਇੱਧਰ
ਮੌਸਮ ਤਾਂ ਬੜਾ ਵਧੀਆ ਹੋਏਆ ਦਾ, ਸਵੇਰੇ ਤੋਂ ਧੁੱਪ ਸੀ, ਇੰਨੀ ਅੱਜ, ਗੁਰਪੁਰਬ ਸੀ ਨਾ, ਤੇ ਅਸੀਂ ਕਪਾਲ ਮੋਚਨ ਗਏ ਸੀ, ਆਪਣਾ ਗੁਰਦੁਆਰੇ
ਅੱਛਾ
ਤੇ ਐੰਨੀ ਧੁੱਪ ਸੀ ਓਸ ਟਾਈਮ ਤਾਂ ਫੇਰ, ਅਸੀ ਹੁਨ ਆਏ ਹਾਂ ਤੇ ਹੁਣ ਮੌਸਮ ਵਧੀਆ, ਬਰਸਾਤ ਹੁੰਦੀ ਪਈ, ਏਨੀ ਤੇਜ ਮਤਲਬ, ਮੌਸਮ ਦਾ ਵੀ ਕੁਛ ਪੁੱਛੋ ਨਾ, ਤੁਸੀਂ
ਪਤਾ ਨੀਂ, ਚੱਲਦਾ ਕਦੋਂ ਕਿੰਝ ਹੋਜੇ
ਹਾਂ, ਬਿਲਕੁਲ ਸਹੀ ਕੇਹ ਰਏ। ਮੈਂ ਵੀ, ਬਸ ਮੈਂ ਕਿਆ, ਚਲੋ ਭੈੰਜੀ ਨੂੰ ਫੋਨ ਕਰਾਂ, ਕਾਫੀ ਟਾਈਮ ਹੋ ਗਿਆ ਗੱਲਬਾਤ ਓਈ ਮੈਂ ਕਿਆ, ਹਾਲ ਚਾਲ ਪੁੱਛਾਂ, ਹੋਰ ਬੱਚੇ ਠੀਕ ਨੇ ਘਰ, ਘਰ ਪਰਿਵਾਰ ਸਭ ਠੀਕ -ਠਾਕ?
ਹਾਂਜੀ ਹਾਂਜੀ ਘਰ ਪਰਿਵਾਰ ਸਬ ਵਧੀਆ-। ਪੈਣ ਜੀ ਤੁਸੀਂ ਕਹਿੰਦੇ ਸੀ ਇਹ ਅੰਕਲ ਦੀ ਤਬੀਅਤ ਜੀ ਨੀ ਠੀਕ ਹੈਗੀ।
ਹਾਂਜੀ-ਹਾਂਜੀ
ਕੀ ਹੋਇਆ ਉਹਨਾਂ ਨੂੰ, ਮੈਂ ਕਿਹਾ ਪੁੱਛਾਂ ਨਾਲੇ ਟੈਮ ਨੀ ਲੱਗਿਆ ਮੈਨੂੰ ਮੈਂ ਫੋਨ ਕਰਨਾ ਸੀ।
ਬੈਡ ਤੇ ਹੀ ਨੀ ਉਹ ਬੈਡ ਤੇ ਹੀ ਹੈਗੇ ਨਾ ਪੈਰਲਾਇਸ ਹੂੰ ਤੇ ਮਤਲਬ ਹਾਂ ਤੇ ਫੇਰ ਗੱਲ-ਗਲ ਤਾਂ ਕਰਦੇ ਨੇ ਪਰ ਤ ਥੋੜੀ ਦਵਾਈ ਚੇਂਜ ਕੀਤੀ ਸੀ ਤੁਸੀਂ ਕਹਿੰਦੇ ਸੀ ਕਿਸੀ ਹੋਰ ਡੋਕਟਰ ਕੋਲ ਸਾਨੂ ਲੈ ਜਾਓ। ਫਿਰ ਉਹਨ ਦੂਸਰੇ ਡਾਕਟਰ ਕੋਲ ਲੈ ਗਏ ਸੀਗੇ ਫਿਰ ਉਹ ਡਾਕਟਰ ਨੇ ਮੈਨੁ ਲਗਦਾ ਸਟਰੌਗ ਦੇ ਦਿੱਤੀ ਮੈਡੀਸਨ ਵਗੈਰਾ। ਜਿਦੇ ਕਰਕੇ ਨਾ ਫਿਰ ਥੋੜਾ ਜਿਹਾ ਮਾਇੰਡ ਜਿਹਾ ਅਪਸੈਟ ਹੋਇਆ ਦਾ ਸੀ ਉਹਨਾਂ ਦਾ।
ਅੱਛਾ-ਅੱਛਾ
ਫਿਰ ਉਹ ਤਾਂ ਫਿਰ ਹੁਣ ਤੁਹਾਨੂੰ ਪਤਾ ਫੇਰ ਬੰਦਾ ਪਰੇਸ਼ਾਨ ਹੀ ਕਰਦਾ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਣਗੇ। ਫੇਰ ਹੁਣ ਦਵਾਈ ਚੇਂਜ ਕਰਾ ਕੇ ਜਿਦੋਂ ਕੋਲ ਪਹਿਲੇ ਲੈਂਦੇ ਸੀ ਉਹਦੀ ਲੈ ਕੇ ਆਏ ਹਾਂ। ਤੇ ਹੁਣ ਫ਼ਰਕ ਏ ਹਾਂ ਬਸ ਫਿਰ ਤਾਂ ਕਰਕੇ।
ਤਾਂ ਠੀਕ ਸੀਗੇ ਬਿਲਕੁਲ ਹਨਾ ਇਹ ਪੈਰਾਲਾਈਜ਼ ਦੀ ਸ਼ਿਕਾਇਤ ਇੱਕ ਕੋ ਦਮ ਕਿਵੇਂ ਆਈ ਫਿਰ ਵੀ।
ਬਸ ਤੁਹਾਨੂੰ ਪਤਾ ਹੀ ਏ ਪੈਰਲੇਈਜ਼ ਬੀਪੀ ਵੱਧਦਾ ਸੀ ਨਾ ਗੋਲੀ ਨੀ ਖਾਂਦੀ ਸੀ ਬੀਪੀ ਦੀ।
ਤੇ ਇਹੀਓ ਤਾ ਸਭ ਤੋਂ ਗਲਤ ਗੱਲ ਏ ਹੁਣ ਭੈਣ ਜੀ ਤੁਹਾਨੂੰ ਪਤਾ ਹੀ ਏ ਅਸੀਂ ਵੀ ਫਿਜੀਓਥੈਰੇਪੀ ਵਿੱਚ ਨਾ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਸਾਡੇ ਕੋਲ ਅਸੀਂ ਉਹਨਾਂ ਨੂੰ ਇਹੀਓ ਕਹੀਦਾ ਪੁੱਛ ਸਭ ਤੋਂ ਪਹਿਲੇ ਕਿ ਤੁਹਾਡਾ ਬੀ ਪੀ ਤਾ ਨੀ ਵੱਧਦਾ ਯਾ ਘੱਟਦਾ ਤਾ ਨੀ ਨਾਲੇ ਘੱਟਦਾ ਤਾਂ ਤੁਸੀਂ ਮਲਟੀਵਟਾਮਿਨ ਲਓ ਆਪਣੇ ਟਾਈਮ ਸਿਰ ਆਪਣੀ ਡਾਇਟ ਠੀਕ ਰੱਖੋ ਵੱਧਦਾ ਤਾਂ ਤੁਸੀਂ ਗੁੱਸਾ ਨੀ ਕਰਨਾ ਜਾਦਾ ਤੇ ਇੱਕ ਬੀਪੀ ਦੀ ਗੋਲੀ ਹੁੰਦੀ ਉਹ ਜ਼ਰੂਰ ਖਾਣੀ ਏ। ਪਤਾ ਕਿ ਡਰ ਰਹਿੰਦਾ ਭੈਣਜੀ ਫਿਰ ਬੀ ਪੀ ਦੀ ਗੋਲੀ ਛੱਡ ਦਿੰਦਾ ਜਿੱਥੇ ਪੇਸ਼ੈਂਟ ਆਪਣਾ ਇਹਨਾਂ ਨੂੰ ਸਟਰੋਕ ਹੋਣ ਦੇ ਚਾਂਸਿਸ ਰਹਿੰਦੇ ਨੇ ਅੱਧੀ ਬੋਡੀ ਪੈਰਾਲਈਜ਼ ਹੋ ਜਾਂਦੀ ਹੈ ਯਾ ਫਿਰ ਪੂਰੀ ਬੋਡੀ ਹੋ ਉਹਨੂੰ ਵੇਖੋ ਕਿੰਨਾ ਵੱਖਤ ਤਾਂ ਹੈਗਾ ਈ ਏ ਇੱਕ ਇੱਕ ਬੰਦਾ ਅਗਰ ਬੈੱਡ ਰਿਡਨ ਹੋ ਜੇ।
ਠੀਕ ਹੋ ਗਿਆ ਮਤਲਬ ਫ਼ਰਕ ਪੈ ਜਾਣਾ ਸੀਗਾ ਫਿਰ ਇਹਨਾਂ ਨੇ ਜਿੱਦ ਕੀਤੀ ਮੈਨੂੰ ਕੋਈ ਹੋਰ ਦਵਾਈ ਲਿਆਓ ਹਨਾ ਫਿਰ ਕਿਸੇ ਹੋਰ ਤੋਂ ਦਵਾਈ ਲਿਆਤੀ ਉਹ ਦਵਾਈ ਖਾਣ ਦੀ ਦੇਰ ਸੀ ਫੇਰ ਹੋ ਗਿਆ ਇਹਨਾਂ ਨੂੰ ਬ੍ਰੇਨ ਸਟ੍ਰੋਕ ਜਿਹਦੇ ਕਰਕੇ ਇਹਨਾਂ ਦੀ ਆਈਸਾਈਟ ਵੀ ਚਲੇ ਤੁਸੀ ਦੇਖੋ ਆਈ ਅੱਖਰ ਤੋਂ ਵੀ ਨੀ ਦਿਖਤਾ ਫਿਰ ਉਹ ਕਾਹਲੀ ਪੈਂਦੀ ਉਹਨਾ ਨੂੰ। ਫਿਰ ਉਹ ਕਾਹਲੇ ਪੈਂਦੇ ਨੇ ਵੀ ਮੈਂ ਠੀਕ ਹੋ ਜਾ ਕਿੱਥੋਂ ਠੀਕ ਹੋ ਜਾ ਬਸ ਫਿਰ ਜਿੱਥੇ ਕੋਈ ਡਾਕ ਟਰ ਕੋਈ ਦੱਸ ਜਾਂਦਾ ਕੋਈ ਗੱਲ ਕਰਦਾ ਬਸ ਫੇਰ ਉਹ ਉੱਥੇ ਹੀ ਸ਼ੁਰੂ ਹੋ ਜਾਂਦੇ ਨੇ। ਮੈਨੂੰ ਲੈ ਕੇ ਜਾਓ ਜਿੱਦ ਕਰਦੇ ਨੇ ਬੱਚਿਆਂ ਵਗ
ਨਈ ਭੈਣ ਜੀ ਤੇ ਹੋਰ ਆਪਣੀ ਇੱਕ ਕ ਦਵਾਈ ਅਗਰ ਖਾ ਰਹੇ ਸੀ ਉਹ ਪਹਿਲੇ ਹੀ ਤੇ ਇੱਕੋ ਦਮ ਨਾ ਚੇਂਜ ਨੀ ਕਰਨੀ ਚਾਹੀਦੀ ਸੀ ਹੁਣ ਵੇਖ ਕੁਜ ਦਿੱਕਤ ਤਾਂ ਹੋਈ ਹੈ ਨਾ ਉਹਨਾਂ ਨੂੰ। ਇਹ ਤਾਂ ਹੈ ਹੀ ਭੈਣ ਜੀ ਨਾਲੇ ਤੁਹਾਨੂੰ ਪਤਾ ਅਪਣਾ ਐ ਬਜ਼ੁਰਗਾਂ ਦੀ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਨੇ ਨਾ ਯਾ ਤੇ ਰੈਗੂਲਰ ਦਵੇ ਬੰਦਾ ਇਹਨਾਂ ਨੂੰ। ਤੇ ਹੁਣ ਤੁਹਾਨੂੰ ਪਤਾ ਬਜ਼ੁਰਗਾਂ ਦਾ ਵੀ ਨਾ ਹਾਲ ਬੱਚਿਆਂ ਵਰਗਾ ਹੋ ਜਾਂਦਾ ਹੈ ਆਪਣਾ ਜਿੱਦੀ ਹੋ ਜਾਂਦੇ ਨੇ ਬਿਲਕੁਲ ਕਿਸੇ ਦਾ ਕਹਿਣਾ ਮੰਨਨਾ ਨਹੀਂ, ਹੁਣ ਜਿਵੇਂ ਇਹਨਾਂ ਨੇ ਕਿਹਾ ਬਾਈ, ਤੇ ਹੋਰ ਕਦੀ ਨਵੇਂ ਡਾਕਟਰ ਕੋਲ ਲੈ ਕੇ ਜਾਓ ਕਦੀ ਇਹ ਦਵਾਈ ਨੀ ਖਾਣੀ ਕਦੇ ਉਹ
ਏਦਾਂ ਹੀ ਕਰਦੇ ਛੋਟੇ ਬੱਚਿਆਂ ਵਾਗੂ ਜੇ ਮੈਨੂੰ ਲੈ ਕੇ ਜਾਓ। ਹੂੰ
ਤੇ ਬਾਕੀ ਹੁਣ ਵੈਸੇ ਫ਼ਰਕ ਏ ਥੋੜਾ ਬਹੁਤਾ ਟੁਰਦੇ ਨੇ ਕਿ ਹਲੇ ਵੀ ਦੇ
ਨਹੀਂ, ਨਹੀਂ ਟੁਰਦੇ ਤਾਂ ਨਹੀਂ ਹੈ ਤਾਂ ਬੈਠਦੇ ਤੇ ਹੀ ਨੇ ਹਾਂ ਏ ਥੋੜਾ ਬੋਤਾ ਚਲੋ ਮਾਈੰਡ ਥੋੜਾ, ਠੀਕ ਹੈ ਖਾਣ ਉੱਠ ਕੇ ਖਾ ਪੀ ਰੇ ਨ। ਥੋੜੇ ਢਿੱਲੇ ਸੀਗੇ ਹੁਣ, ਚਲੋ ਫਰਕ ਪੈ ਜਾਏਗਾ ਹੁਣ ਦਵਾਈ ਚੇਂਜ ਕੀਤੀ ਨਾ।
ਹਾਂਜੀ।
ਹਾਂ ਨਹੀਂ ਹੁਣ ਦੋਨੋ ਮੰਗਵਾਈ ਸੀ ਪਹਿਲੇ ਡਾਕਟਰ ਖਾ ਸੀ ਨਾ ਉਹਦੇ ਕੋਲ ਮੰਗਵਾ ਕੇ ਨਾ ਦਵਾਈ ਤੇ ਹੁਣ ਉਹੀ ਦਿੱਤੀ ਏ, ਹੁਣ ਦੇਖੋ। ਹੁਣ ਖਾਣਗੇ ਦੋ ਦਿਨ ਫਿਰ ਵੀ ਫ਼ਰਕ ਪਏਗਾ ਨਾ।
ਤੇ ਹੋਰ ਭੈਣ ਜੀ ਆਪਣਾ ਦਵਾਈ ਨਾ ਚੇਂਜ ਕਰਨਾ ਹੁਣ ਪਤਾ ਇੱਕ ਰੈਗੂਲਰ ਰ ਰਖਣਗੇ ਦਵਾਈ 'ਤੇ ਹੀ ਫਰਕ
ਹੂੰ ਓ ਈ ਗੱਲ ਹੈ ਨਾ ਇਹੀ ਕਹਿੰਦੇ ਅਸੀਂ ਵੀ ਇੱਕ ਦਵਾਈ ਲੱਗ ਕੇ ਖਾਓ, ਪਰ ਬਸ ਉਹੀ ਨੀ ਬਸ ਮੰਨਦੇ ਨੀ ਨਾ ਗੱਲ ਮਹੀਨੇ ਬਾਦ ਈ। ਉਹੀ ਦਵਾਈ ਹੁੰਦੀ ਮਹੀਨਾ ਹੀ ਖਾਂਦੇ, ਬਾਈ ਨੀ ਹੁਣ ਦੂਜਾ ਡਾਕਟਰ ਦੀ ਹੁਣ ਦੂਜਾ ਸੀ ਕਹਿੰਦੇ ਲੱਗ ਕੇ ਕੋਈ ਦਵਾਈ ਖਾਓ, ਫਰਕ ਵੀ ਪਏਗਾ।
ਏ ਗ਼ਲਤ ਕੰਮ ਨੇ ਫਿਰ ਪਤਾ ਆਪਣੀ ਪੁਰਾਣੀ ਦਵਾਈ ਦੇ ਫਿਰ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਨੇ, ਐਨੀ ਮਹੀਨੇ ' ਤਾਂ ਦਵਾਈ ਅਸਰ ਕਰਨਾ ਹੀ ਸ਼ੁਰੂ ਕਰਦੀ ਏ। ਤੁਸੀਂ ਉਹਨੂੰ ਵਿੱਚ ਛੱਡ ਕੇ ਚੇਂਜ ਕਰ ਦਿਉ ਗੇ ਕਿ ਕੰਮ ਖ਼ਰਾਬ ਹੋ ਜੇਗਾ ਨਾ ਫਿਰ ਬੰਦੇ ਦਾ ਇਹ ਤਾਂ ਫਿਰ ਗਲਤ ਹੋ ਜਾਂਦਾ, ਹੋਰ ਭੈਣ ਜੀ, ਵੈਸੇ ਆਪਣਾ ਫਿਜੀਓਥੈਰੇਪੀ ਵਗੈਰਾ ਵਿਖਾਈ ਸੀ ਤੁਸੀਂ?
ਹਾਂਜੀ! ਮੈਂ ਗਈ ਸੀਗੀ ਹਾਂ! ਨਹੀਂ, ਇਹਨਾਂ ਦੀ ਕਰਾਈ ਸੀ ਸਟਾਰਟਿੰਗ ਵਿੱਚ ਜਿੱਦਾਂ ਪਹਿਲੇ ਇਹਨਾਂ ਨੂੰ ਇੱਕ -ਦੋ ਵਾਰੀ ਲਗਾਇਆ ਮੋਲਿਸ਼ ਵਾਲਾ ਵੀ, ਫਿਜੋਓਥਪ ਵਾਲੇ ਕਹਿੰਦੇ ਸਾਡੇ ਕੋਲ ਲਿਆਓ ਪਰ ਲ ਲਿਜਾ ਨਹੀਂ ਸਕਦੇ ਨਾ ਥੋੜਾ ਜ ਦਿੱਕਤ ਹੁੰਦੀ ਸੀ, ਟਾਈਮ ਵੀ ਨਹੀਂ ਬਣਦੇ ਸੀ ਕਿਉਂਕਿ ਇਹਨਾਂ ਕੋਲ ਵੀ ਟਾਈਮ ਨ ਹੁੰਦਾ ਸੀ। ਤੇ ਦੇਖੋ ਘਰ ਪਏ ਨੇ ਘਰ ਤਾਂ ਪੂਰੀ ਮਸ਼ੀਨ ਲਿਆਂਦੇ ਨੇ। ਘਰ ਪੂਰੇ ਮਸ਼ੀਨਾਂ ਥੋੜ੍ਹੀ ਆ - ਜਾਦੀਆ ਘਰ ਤਾਂ ਸਿਰਫ਼, ਲਾਈ ਸੀ ਕਰਾਉਣ ਵਾਸ ਤੇ ਪਰ ਡੈਡੀ ਉਹ ਵੀ ਨੀ ਸਹੀ ਲੱਗਾ। ਡੈਡੀ ਕਹਿੰਦੇ ਇਹ ਨੀ ਠੀਕ ਹੈਗੀ, ਫਿਰ ਰਹਿਣ ਦਿੱਤਾ ਸੀਗਾ।
ਇਹ ਤਾਂ ਹੈ ਹੀ ਹੁਣ ਬੰਦਾ ਜਾ ਸਕਦਾ ਨਹੀਂ ਵੇਖੋ ਬਜ਼ੁਰਗ ਬੰਦਾ ਜਿਹੜਾ ਪੂਰਾ ਬੈੱਡ ਰੈਡਣ ਹੋਏ ਫਿਰ ਦਿੱਕਤ ਹੁਣ ਉਹਨੇ ਜਿੰਨੇ ਘਰ ਵੀ ਆਉਣਾ, ਉਹ ਆਪਣਾ ਪੂਰਾ ਸਮਾਨ ਨਹੀਂ ਲਿਆ ਸਕਦਾ ਫਿਰ
ਨਾਲੇ ਥੋੜ੍ਹੀ -ਥੋੜ੍ਹੀ ਨਾ ਸਟਾਰਟਿੰਗ ਵਿੱਚ ਵੈਸੇ ਕਰਾਉਣ ਦਾ ਫਾਇਦਾ ਤਾਂ ਹੈ ਵੇਖੋ ਫਿਜੋ ਥੈਰੇਪੀ ਅਪਣਾ।
ਹਾਂ ਓਹੀ ਨਾ। ਪਰ ਮੰਨਦੇ ਨੇ ਨਾ ਹਰ ਗੱਲ ਤੇ ਆਪਣੀ ਜਿੱਦ ਕਰਦੇ ਨੇ ਹੁਣ, ਵੱਡੇ ਤੁਹਾਨੂੰ ਪਤਾ।
ਤੇ ਹੋ ਗਏ ਨੇ, ਤੇ
ਤੇ ਜਿੱਦ! ਪਹਿਲੇ ਵੀ ਇਵੇਂ ਕਰਦੀ ਸੀ, ਜਿੱਦ ਕਰ ਕੋਈ ਕੁਛੋ ਨਾ ਅਗੋ ਨੀ ਸੀ ਕਹਿਣਾ ਵੈਸੇ ਖਾ ਹੀ ਜਾਂਦੇ ਸੀ ਗੋਲੀਆਂ, ਬਸ ਬੀਪੀ ਦੀ ਗੋਲੀ ਨੀ ਖਾਣੀ।
ਹੂੰ! ਏਹ ਤਾਂ ਗਲਤ ਐ, ਜਿਹੜੀ ਗੋਲੀ ਮੇਨ ਸੀ ਜ਼ਰੂਰੀ ਤੇ ਹੋਰ ਜਿਹੜੀ ਸਟਾਰਟ ਟਿੰਗ ਤੋਂ ਖਾਣੀ ਚਾਹੀਦੀ ਸੀ, ਇਹਨਾਂ ਨੇ ਸਟਾਰਟਿੰਗ ਤੋਂ ਖਾਂਦੇ ਤੇ ਅੱਜ ਦਿੱਕਤ ਨਾ ਹੁੰਦੀ ਨਾ।
ਹਾਂ ਸਹੀ ਗੱਲ ਹੈ ਬਿਲਕੁਲ, ਪਰ ਉਹ ਇਨਾਂ ਨੇ ਨੀ ਕਹਿਣਾ ਮੰਨਿਆ! ਹੁਣ ਵੀ ਨੀ ਖਾਦੇ ਪਰਹੇਜ਼ ਵੀ ਨੀ ਕਰਦੇ ਨਾ ਫੇਰ ਪਰਹੇ ਫਿਰ ਕਹਿਣਗੇ ਹੁਣ ਮੈਂ ਕੀ ਖਾਣਾ। ਤੁਸੀਂ ਮਨਮਨਾ ਕਰਦੇ ਹੋ, ਤੁਸੀਂ ਸਾਨੂੰ ਤੰਗ ਕਿਉਂ ਕਰਦੇ ਓ।
ਤੇ ਹੋਰ ਆਪਣਾ ਤਲਿਆ ਮਲਿਆ ਖਾ ਲੈਣ ਗੇ। ਪਰ ਓ ਫਿਰ ਬੀ ਪੀ ਦੀ ਗੋਲੀ ਖਾਣੀ ਨੀ ਤੇ ਫਿਰ
ਕਾਲ ਜੀ
ਐ ਤਾਂ ਹੈ ਹੀ।
ਹੋਰ ਤੁਸੀਂ ਸੁਣਾਓ ਘਰ ਸਭ ਠੀਕ-ਠਾਕ?
ਹਾਂਜੀ ਭੈਣ ਜੀ! ਸਭ ਵਧੀਆ ਮੈਂ ਤਾਂ ਸਗੋਂ ਤੁਹਾਨੂੰ ਯਾਦ ਕਰਦੀ ਸੀ, ਤੁਸੀਂ ਬੜਾ ਚੰਗਾ ਕੀਤਾ ਇਕ ਨਾ ਫੋਨ ਕਰਕੇ ਨਾ ਆਪਣਾ ਪਤਾ ਕੀ, ਟਾਈਮ ਜਿਹਾ ਨਹੀਂ ਲੱਗਦਾ ਸੀ, ਮੈਂ ਸੋਚਦੀ ਸੀ, ਫਿਰ ਭੁੱਲ ਜਾਂਦੀ ਸੀ, ਚੇਤਾ ਜਹਿ ਚਲਾ ਜਾਂਦਾ ਸੀ ਨਾ ਫਿਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਰੂਟੀਨ ਬੰਦਿਆਂ ਦੇ ਕਦੀ ਐ ਕਰ ਲਓ, ਕਦੀ ਉਹ ਕਰ ਲਓ।
ਹਾਂ ਬੜਾ ਬਿਜ਼ੀ ਸ਼ੇਡਿਊਲ ਚੱਲਦਾ, ਬਸ ਅਗੋ ਬੱਚੇ ਸ
ਹਾਂਜੀ!
ਮੈਂ ਉਹੀ ਕਹਿ ਰੀ ਸੀ ਬੱਚੇ ਸਕੂਲ ਜਾਦੇ ਨੇ ਥੌੜਾ ਟਾਇਮ ਹੁੰਦਾ ਸਾਡੇ ਕੋਲ ਹੁਣ ਛੁੱਟੀ ਆ, ਹੁਣ ਤਾਂ ਸਾਰਾ ਦਿਨ ਐਵੇਂ ਹੀ ਨਿਕਲ ਜਾਦਾਂ। ਵਖੋ ਪਹਿਲਾਂ ਸੈਰ ਵੀ ਕਰ ਲੈਦੀ ਹੁੰਦੀ ਸੀ, ਜੇ ਆਪਣਾ ਘਰ ਯੋਗਾ ਵੀ ਕਰ ਲੈਂਦੀ ਸੀ, ਹੁਣ ਜਦੋਂ ਛੁੱਟ ਪਈਆਂ ਕੋਈ ਰੁਟੀਨ ਨਹੀਂ ਹੈ। ਕੋਈ ਮੋਰਨਿੰਗ ਵਾਕ ਕੋਈ ਈਵਨਿੰਗ ਕੁਛ ਨੀ ਹੋ ਰਿਹਾ ਤੇ, ਸਰੀਰ ਵਿੱਚ ਵੀ ਐਵੇਂ ਲੱਗਦਾ ਵੀਟ ਗੇਨ ਹੋਈ ਜਾਂਦਾ ਬਸ ਬੈਠ -ਬੈਠ ਬਸ ਕੁਛ ਜੀ ਥੋੜਾ ਜਿਹਾ ਧਿਆਨ ਦੇਈਏ ਆਪਣੇ ਉੱਤੇ
ਤੇ ਹੋਰ ਬੱਚਿਆਂ ਦੇ ਵੀ ਸਕੂਲ ਖੁੱਲ੍ਹੇ ਨੇ ਤੇ ਇਹਨਾਂ ਨੇ ਜਿੱਦਾਂ ਕਰਨੀਆਂ ਇਹਨਾਂ ਨੂੰ ਸਵੇਰੇ ਉੱਠਣ ਦੀ ਆਦਤ ਨਹੀਂ ਰਹੀ ਆਪਣਾ। ਰੋਣਾ ਉਹਣਾ ਨਾ ਨੇ ਸਕੂਲ ਜਾਣ ਦੇ ਟਾਈਮ। ਤੇ ਹੋਰ ਸਾਰਾ ਕੁਛ ਹੀ ਆਪਣਾ ਹਲਿਆ ਪਿਆ।
ਆਹ ਸ਼ਡਿਊਲ ਹੀ ਸ ਚ ਖਰਾਬ ਹੋਇਆ ਦਾ ਮੇਰਾ ਤਾਂ ਆਪ ਮੈਂ ਤਾਂ ਕਹਿੰਦੀ ਸਕੂਲ ਨੀ ਲੱਗ ਜਾਣ ਜ਼ਿਆਦਾ ਵਧੀਆ ਘਰ ਬਹਿ ਕੇ ਤਾਂ ਏਦਾ ਪਰੇਸ਼ਾਨ ਹੀ ਕਰੀ ਜਾਣਾ ਇਹਨਾਂ ਨੇ ਹੋਰ ਕੀ ਕਰਨਾ ਬੱਚਿਆਂ ਨੇ।
ਏਹ ਤਾਂ ਹੈ ਈ, ਤੇ ਹੋਰ ਸਕੂਲੇ ਜਾਣ ਆਪਣਾ ਘੱਟ ਤੋਂ ਘੱਟ ਰੋਟੀ ਵੀ ਖਾਆਦੇ ਜੋ ਟਾਈਮ ਸਿਰ ਆਪਣਾ ਪੜ੍ਹ ਵੀ ਆਦੇ ਨੇ। ਤੇ
ਹਾਂ, ਘਰ ਤਾਂ ਹੁਣ ਪੜ੍ਹਦੇ ਹੀ ਨੀ ਪਏ ਬੁੱਕਸ ਖੋਲ ਕੇ ਵੀ ਨੀ ਦੇਖੀਆਂ ਕਹਿ -ਕਹਿ ਕੇ ਥੱਕ ਗੀਆਂ ਜਿੜੇ ਤੁਹਾਨੂੰ ਮਿਲੇ ਨੇ ਐਕਵਟੀਵੀਟੀ ਵਗੈਰਾ ਉਹਨੂੰ ਕਰ ਲਓ ਕੰਮਪਲੀ- ਕਰਦੇ ਹੀ ਨੀ ਪਏ ਦੇਖੋ ਕਹਿ -ਕਹਿ ਕੇ ਠੱਕ ਗੀਆ ਮੈ।
ਸਕੂਲ ਜਾਣ ਤੋਂ ਇੱਕ ਦਿਨ ਪਹਿਲੇ ਯਾਦ ਤਾ ਆਏਗਾ ਐਨਾਂ ਨੂੰ ਸਕੂਲ ਜਾਣ ਤੋਂ ਇੱਕ ਦਿਨ ਪੈਲੇ ਯਾਦ ਆਏਗਾ ਤੇ ਫਿਰ ਮਾਂ ਦੇ ਸਿਰ ਤੇ ਸਾਰਾ ਕੋਛ
ਸਈ ਗੱਲ ਏ। ਮੈਂ ਮਾਂ ਦੀਅ ਯੋ ਈ ਹੁੰਦੀ ਟੈਨਸ਼ਨਾਂ। ਹੋਰ ਕਿਦੀ ਟੈਂਸ਼ਨਸ਼ਨ ਓਥੇ
ਤੇ ਹੋਰ। ਭੈਣ ਜੀ ਮੈਂ ਓਈਯੋ ਕੈਂਦੇ ਸੀ ਤੁਆਨੂੰ ਹਾਂਜੀ ਆਪਣਾ ਤੁਸੀਂ ਸੈਰ 'ਤੇ ਆਓ ਫਿਰ ਸਵੇਰੇ।
ਨਈ ਬਨਾਂਨੇ ਆਂ ਪ੍ਰੋਗਰਾਮ। ਸਵੇਰੇ ਫੇਰ ਮੈਂ ਕੈਂਨੀਂ ਆਂ ਤੜਕੇ ਬਨਾਈਏ ਪੰਜ ਵਜੇ ਦਾ ਪ੍ਰੋਗਰਾਮ, ਸੈਰ ਕਰਨ ਚੱਲਿਆ ਕਰਾਂਗੇ। ਮੈਂ ਤੁਆਨੂੰ ਮਿਸ ਕੌਲ ਕਰਦਿਆਂ ਕਰਾਂਗੀ। ਤੁਸੀ ਫੇਰ ਨਾ ਬਾਰ ਮੋੜ ਤੇ ਹੀ ਆ ਜਾਨਾ। ਕਿਉਂਕਿ ਫੇਰ ਟਾਈਮ ਖਰਾਬ ਨੀ ਹੋਏਗਾ, ਠੀਕ ਐ। ਹਾਂ। ਚਲੋ ਫੇਰ ਮੈਂ ਤੁਆਨੂੰ ਕਾੱਲ ਕਰਾਂਗੀ। ਅਲਾਰਮ ਲਾ ਲੈਣਾ ਪੱਕਾ, ਹੈਂ। ਫੇਰ ਅਸੀ ਚੱਲਨੇ ਆਂ ਮੋਰਨਿੰਗ ਵਾਕ ਤੇ ਜਾ ਕੇ ਆਨੇਂ ਆ। ਚੰਗਾ ਸਸ ਸ੍ਰੀ ਕਾਲ।